ਹੈਲੋ।
ਹਾਂਜੀ ਦੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ।
ਹੋਰ ਬਸ ਵਧੀਆ ਤੁਸੀਂ ਸੁਣਾਓ।
ਬਸ ਸਾਡਾ ਹੀ ਵਧੀਆ। ਕੀ ਕਰੀ ਜਾਂਦੇ? ਕੁਛ ਨੀ ਬਸ। ਸੌਣ ਦੀ ਤਿਆਰੀ।
ਅੱਛਾ-ਅੱਛਾ ਕਿੰਨੇ ਵਜੇ ਤੱਕ ਸੋ ਜਾਨੇ?
ਸਾਢ ਗਿਆਰਾਂ ਕੁ ਵਜੇ ਤੱਕ।
ਅੱਛਾ-ਅੱਛਾ ਹੁਣ ਸੋਣ ਲੱਗ ਪਈ ਸੀਗੀ?
ਨਹੀਂ ਨਹੀਂ ਹਜੇ ਤਾਂ ਫਿਲਹਾਲ ਫੋਨ ਹੀ ਦੇਖਦੇ ਸੀ।
ਅੱਛਾ ਅੱਛਾ ਘਰ ਦੇ ਸੋ ਗਏ।
ਹਾਂਜੀ ਨਾ ਹਜੇ ਕਿੱਥੇ ਘਰਦੇ ਆ ਉਹ ਤਾਂ ਐਵੇਂ ਪੈ ਗਏ ਆ ਸਾਰੇ ਲਾਈਟਾਂ ਲੁਟਾਂ ਬੰਦ ਕਰਕੇ। ਆਪਣੇ ਆਪਣੇ ਫੋਨ ਦੇਖਦੇ ਪਏ ਸਾਰੇ।
ਇਹੀ ਟੈਮ ਹੁੰਦਾ ਫੋਨ ਦੇਖਣ ਦਾ ਵੈਸੇ। ਵੈਸੇ ਤਾਂ ਆਪਾਂ ਦਿਨੇ ਵੀ ਚਲਾਈ ਦਾ ਲੇਕਿਨ ਵਧੀਆ ਵਾਲਾ ਟਾਈਮ ਇਹੀ ਆ ਫੋਨ ਚਲਾਉਣ ਦਾ।
ਜ਼ਿਆਦਾ ਨਹੀਂ ਵਧੀਆ ਲੱਗਦਾ।
ਹੋਰ ਹੋਰ ਇਹ ਤਾਂ ਹੈ ਹੋਰ ਰੋਟੀ ਰੂਟੀ ਖਾ ਲਈ।
ਹਾਂਜੀ ਹਾਂਜੀ ਰੋਟੀ ਖਾ ਲਈ ਤੁਸੀਂ ਦੱਸੋ।
ਬਸ ਖਾਲੀ ਰੋਟੀ ਹੁਣ ਰੋਟੀ ਖਾ ਪੀ ਕੇ ਵਿਹਲੇ ਹੋਏ ਆ ਹੁਣ। ਹੁਣ ਵੈਸੇ ਵੀ ਗਰਮੀ ਹੈ ਨਾ ਫਿਰ ਹੁਣ ਘਰ ਦੇ ਬਾਹਰ ਹੀ ਹੱਲੇ ਸੌਂਦੇ ਵੀ ਬਰਾਂਡੇ। ਬਰਾਡੇ ਤੇ ਠੰਡਾ ਨਾ ਬਾਹਰ ਫਿਰ ਉਹ ਬਿਸਤਰਾ ਕਰਨਾ। ਪੈਂਦਾ ਬਾਹਰ ਫੇਰ ਉਹ ਕਰਕੇ ਫ੍ਰਰੀ ਹੋਈ ਆ।
ਅੱਛਾ ਜੀ।
ਹਾਂਜੀ ਹਾਂਜੀ ਹੋਰ ਤੁਸੀਂ ਤੁਸੀਂ ਅੰਦਰ ਹੀ ਸੌਦੇ ਕੀ ਬਾਹਰ।
ਨਹੀਂ ਨਹੀਂ। ਸਾਡੇ ਤਾਂ ਮੈਂ ਤੇ ਮੰਮੀ ਇੱਥੇ ਬਰਾਂਡੇ ਚ ਪਏ ਆ। ਤੇ ਡੈਡੀ ਹੁਣੀ ਬਾਹਰ, ਡੈਡੀ ਤੇ ਚਾਚਾ ਜੀ ਬਾਹਰ ਵੇੜੇ
ਅੱਛਾ -ਅੱਛਾ ਸਈ ਆ ਗਰਮੀਆਂ ਦੇ ਵਿੱਚ ਸਿੱਧੀ ਅਡਜਸਟਮੈਂਟ ਕਰਨੀ ਪੈਂਦੀ ਸਰਦੀਆਂ ਨੂੰ ਨਈ ਕੋਈ ਦਿੱਕਤ ਹੁੰਦੀ। ਸਰਦੀਆਂ ਨੂੰ ਇਹ ਹੁੰਦਾ ਨਾ ਵੀ ਜਦੋਂ ਮਰਜੀ ਦਿਲ ਕੀਤਾ ਜਿੱਧਰ ਮਰਜ਼ੀ ਵੜ ਜੋ। ਚਾਰ ਭਾਵੇਂ ਚਾਰ ਰਜਾਈਆਂ ਲੈ ਲੋ।
ਹਾਂ, ਗਰਮੀਆਂ ਨੂੰ-
ਹੂੰ ਗਰਮੀਆਂ ਨੂੰ ਬਹੁਤ ਔਖਾ ਔਖਾ ਹੋ ਜਾਂਦਾ ਸੱਚੀ ਹੁਣ ਬਾਰਿਸ਼ਾਂ ਨੇ ਤਾਂ ਕੁੱਝ ਜ਼ਿਆਦਾ ਈ ਪੰਗਾ ਪਾਇਆ ਪਿਆ।
ਹਾਂਜੀ ਉਹ ਹੈ। ਮਾੜੀ ਜੀ ਵਾਰਿਸ਼ ਹੁੰਦੀ ਐ, ਪਿੱਛੇ ਧੁੱਪ ਨਿਕਲ ਆਉਂਦੀ ਐ।
ਹਾ, ਕੁੜੀਆਂ ਨੂੰ ਵੈਸੇ ਜਿਆਦਾ ਦਿੱਕਤ ਹੁੰਦੀ ਹੋਣੀ ਕਿਉਂਕਿ ਸਿਰ ਜਿਆਦਾ ਗੰਦੇ ਹੋ ਜਾਂਦੇ ਨੇ ਨਾ ਚਿਪ-ਚਿਪ ਜੇ।
ਹਾਂ ਉਹ ਤਾਂ ਹੈ ਦੂਜੇ ਦਿਨ ਈ ਪੰਗਾ ਰਹਿੰਦਾ ਧੋਣ ਦਾ।
ਇਹ ਤਾਂ ਹੈ ਕੰਮ ਤੇ ਵੀ ਫਿਰ ਜਾਓ ਫਿਰ ਹੋਰ ਓ ਔਖਾ ਹੋ ਜਾਂਦਾ ਕੰਮ ਤੇ ਜਾਣਾ, ਹੋਰ ਘੁੰਮਣ ਵੈਸੇ ਹਲੇ ਤੱਕ ਤਾਂ ਕੁਤੇ ਵੀ ਨੀ ਗਏ ਵੈਸੇ ਉਦਾਂ ਸਹੇਲੀਆਂ-ਸਹੇਲੀਆਂ ਪਲੈਨ ਬਣਾਂਦੀਆਂ ਪਈਆਂ ਵਾਟਰ ਪਾਰਕ ਜਾਣ ਦਾ।
ਅੱਛਾ-ਅੱਛਾ ਜੀ ਚਲੋ ਗਰਮੀਆਂ ਚ ਇਹੀ ਹੁੰਦਾ ਐ।
ਗਰਮੀਆਂ ਚ ਤਾਂ ਸਈ ਕਿਆ ਏਹੀ ਆ ਪਰ ਰਸ਼ ਬਹੁ ਹੁੰਦਾ।
ਹਾਂ, ਇਹ ਤਾਂ ਹੈ ਰਸ਼ ਬੋ ਹੁੰਦਾ।
ਰਸ਼ ਤਾ
ਕਿਉਂਕਿ ਏਹੀ, ਗਰਮੀਆਂ ਚ ਦੇਖੋ ਚਲੋ ਜੇ ਆਪਾਂ ਜਾਣਾ ਤਾਂ ਉਹਨਾ ਨੇ ਵੀ ਆਣਾ ਗਾ ਇਹੀ ਗੱਲ ਹੋ ਜਾਂਦੀ ਨਾ।
ਹੋਰ-ਹੋਰ ਨੇ ਗਰਮੀਆਂ ਤਾਂ ਗਰਮੀਆਂ ਦੇ ਵਿੱਚ ਤਾਂ ਕੁੱਝ ਜਿਆਦਾ ਹੀ ਰਸ਼ ਹੁੰਦਾ ਓਤੇ ਸਰਦੀਆਂ ਨੂੰ ਤਾਂ ਮੈਨੂੰ ਲੱਗਦਾ ਕੋਈ ਜਾਂਦਾ ਈ ਨਈ ਹੋਣਾ।
ਨਾ, ਸਰਦੀਆਂ ਨੂੰ ਕਿੱਥੇ ਜਾਂਦੇ
ਹੂੰ। ਹੋਰ ਤੁਸੀਂ ਕੀ-ਕੀ ਬਣਾ ਲੈਂਦੇ ਰੋਟੀ ਸਾਰਾ ਸਬਜ਼ੀ ਸੁਬਜੀ ਬਣਾ ਲੈਂਦੇ।
ਹਾਂਜੀ-ਹਾਂਜੀ, ਸਾਰਾ ਕੁਛ ਬਸ ਇੱਕ ਥੋੜਾ ਬਸ ਇੱਕ ਥੋੜਾ ਮੱਕੀ ਦੀ ਰੋਟੀ ਚ ਹੁੰਦਾ ਆ ਥੋੜੀ
ਉਹ ਤਾਂ ਮੈਨੂੰ ਥੋੜਾ ਨੀ, ਮੈਨੂੰ ਤਾਂ ਸਭ ਤੋਂ ਜਿਆਦਾ ਹੁੰਦਾ ਮੱਕੀ ਦੀ ਰੋਟੀ ਟੁੱਟ ਈ ਜਾਂਦੀ ਐ ਰੋਟੀ।
ਹਾਂ, ਉਹ ਤਾਂ ਹੈ।
ਹੂੰ। ਮੇਰੇ ਕੋਲ ਨੀ ਕਦੀ ਵੀ ਬਣੀ ਮੇਰੀ ਨਾਨੀ ਨੇ ਵੀ ਮੈਨੂੰ ਸਿਖਾਈ ਪਰ ਮੇਰੇ ਕੋਲ ਬਣੀ ਨੀ ਕਦੀ।
ਵੈਸੇ ਉਹ ਜਿਆਦਾਤਰ ਸੌਖਾ ਤਰੀਕਾ ਨੀ ਹੁੰਦਾ ਉਹ ਉੱਪਰ ਪੇਪਰ ਦੇ ਉੱਤੇ ਰੱਖ ਕੇ।
ਹਾਂਜੀ-ਹਾਂਜੀ।
ਲਿਫਾਫੇ ਦੇ ਉੱਤੇ ਰੱਖ ਕੇ ਉਹਨੂੰ ਫੇਰ ਗੋਲ-ਗੋਲ ਏਦਾ ਘੁਮਾਈ ਚਲੋ ਓ ਬਣ
ਹਾਂ, ਅੱਛਾ, ਹਾਂ ਪਰ ਸਾਡੇ ਵੀ ਏਦੇ ਈ ਬਣਾਂਦੇ ਪਰ ਮੈਂ ਕਦੀ ਏਦਾਂ ਕਾਗਜ਼ ਵਾਲੀ ਨੀ ਟਰਾਈ ਕੀਤੀ ਨਾ, ਹੱਥ ਤੇ ਈ ਕਰਦੀ ਸੀ ਟੁੱਟ ਜਾਂਦੀ ਸੀ, ਕੋਈ ਨੀ ਕਿਤੇ ਹਾਂ, ਫਿਰ ਏਦਾਂ ਕਰੂੰਗੀ।
ਦੇਖਿਓ ਤੁਸੀਂ ਵੀ ਕਦੀ ਟਰਾਈ ਕਰਕੇ ਓਦਾਂ। ਸਾਗ ਵਗੈਰਾ ਬਣਾ ਲੈਣੇ।
ਹੋਰ-ਹੋਰ ਬਣਾ ਲਈ ਦਾ ਸਾਰਾ ਕੁਛ ਹੋਰ ਇੱਕ ਮੱਕੀ ਰੋਟੀ ਥੋੜਾ ਹੁੰਦਾ।
ਤੁਹਾਨੂੰ ਕੀ ਪਸੰਦ ਆ ਸਬਜ਼ੀ ਦੇ ਵਿੱਚ ਸਭ ਤੋਂ ਜੈਦਾ।
ਹੂੰ, ਰਾਜਮਾ ਚੋਲ।
ਸਈ ਆ ਮੈਨੂੰ ਵੀ ਇਹੀ ਪਸੰਦ ਆ, ਰਾਜਮਾ ਚਾਵਲ ਦਾ ਇਹ ਹੈ ਨਾ ਵੀ ਉਹ ਗੜੇ ਗਾੜੇ ਜੇ ਹੁਣ ਤਾਂ ਹੋਰ
ਹਾਂ ਹੋ ਸਹੀ ਗੱਲ
ਹੁ ਬਹੁਤ ਸਵਾਦ ਲੱਗਦੇ ਮੈਨੂੰ ਖੁਦ ਨੂੰ ਰਾਜਮ ਬਹੁਤ
ਵੈਸੇ ਓਦਾਂ ਵੀ ਤਾਂ ਕਿਸੇ ਨੂੰ ਵੀ ਪੁੱਛ ਲੋੋ ਨਾ ਹਾਂ ਕੀ ਪਸੰਦ ਉਹਨੇ ਇਹੀ ਚੀਜ਼ ਦਾ ਨਾਂ ਲੈਣਾ ਬਸ
ਇਹੀ, ਇਹੀ ਸਹੀ ਕਹਿਆ ਸਹੀ ਕਹਿਆ ਨਾਲੇ ਯਾਰ ਪਤਾ ਕੀ ਨਾਲੇ ਇਹ ਫ ਉਹ ਕਦੇ ਕਦਾਰ ਬਣਾਉਣੇ ਹੁੰਦੇ ਰਾਜਮਾਂ ਕਿਹੜਾ ਆਪਾਂ ਰੋਜ਼ ਰੋਜ਼ ਬਣਾਉਣੇ ਹੁੰਦੇ ਉਹ ਜ਼ਿਆਦਾ ਦਿਲ ਕਰਦਾ ਫਿਰ ਖਾਣ ਨੂੰ
ਹਾਂ ਹੋ ਤਾਂ ਹੈ।
ਉਹਦਾ ਦਿਲ ਜ਼ਿਆਦਾ ਕਰਦਾ ਚਣੇ ਚੁਣੇ ਕਾਲੇ ਖਾ ਲਦੇ ਕਾਲੇ ਚਣੇ
ਹਾਂਜੀ, ਹਾਂਜੀ ਉਹ ਵੀ
ਉਹ ਵੀ ਸਹੀ ਆ ਓਦਾਂ ਉਹ ਵੀ
ਹੂੰ ਪਤਾ ਕੀ ਇਹ ਨਾਲੇ ਕੋਈ ਚੀਜ਼ ਦਾ ਟਾਈਮ ਵੱਧ ਬਣਦੀ ਰਵੇ ਨਾ ਤਾਂ ਜ਼ਿਆਦਾ ਸਵਾਦ ਲੱ
ਹਾਂ ਇਹ ਤਾਂ ਹੈ ਜੇ ਡੇਲੀ ਉਹੀ ਰੂਟੀਨ ਦੇ ਵਿੱਚ ਬਣਾਉਂਦੇ ਰਵੋ ਤਾਂ ਫੇਰ ਨੀ ਉਹ ਚੀਜ਼ ਬਣਦੀ।
ਹਾਂ ਫੇ ਨ ਉਹ ਚੀਜ਼ ਬਣਦੀ। ਜੇ ਕਦੀ ਕਦਾਰ ਬਣਾਓ ਨਾ ਤਾਂ ਮਤਲਬ ਕੀ ਵਧੀਆ ਵੀ ਲੱਗਦਾ ਸਵਾਦ ਵੀ ਲੱਗਦੀ ਏ,
ਯਾਰ ਮੈਂ ਤੁਹਾਡੇ ਤੋਂ ਪੁੱਛਣਾ ਸੀ ਤੁਸੀਂ ਉਹ ਵਾਲੇ ਸ਼ੈਂਪੂ ਦਾ ਨਾਮ ਸੁਣਿਆ ਉਹਦਾ ਅਲਸੀ ਵਾਲਾ ਜਿਹੜਾ ਕਹਿੰਦੇ ਹੁੰਦੇ ਆ।
ਹਾਂਜੀ, ਹਾਂਜੀ ਉਹ ਤਾਂ ਅਲਸੀ ਦਾ ਹਾਂਜੀ।
ਉਹ ਵਾਲਾ ਸ਼ੈਂਪੂ ਸਹੀ ਆ ਕਿ ਨਹੀਂ ਮੈਂ ਤਾਂ ਓਦਰ ਤੁਸੀਂ ਮਤਲਬ ਕੀ ਕਦੇ ਤੁਹਾਡੇ ਇੱਧਰਲੀ ਸਾਈਡ ਕਿਸੇ ਨੇ ਲਿਆ ਹੋਵੇ ਆ ਕੁਛ ਏਦਾਂ
ਲਿਆ ਤਾਂ ਮੈਨੂੰ ਪਤਾ ਨੀ ਪਰ ਮੈਂ ਸੁਣਿਆ ਆ ਬਥੇਰਾ ਉਹਦੇ ਬਾਰੇ ਵੀ ਮਤਲਬ ਅਲਸੀ ਤਾਂਹ ਤੁਹਾਨੂੰ ਪਤਾ ਓਦਾਂ ਵੀ ਬਾਲਾਂ ਲਈ ਵਧੀਆ ਹੁੰਦੀ। ਵਧੀਆ ਹੁੰਦੀ ਹੈ ਨਾ ਹਾਂ ਤੇ ਵਧੀਆ ਹੀ ਹੈ ਉਹ ਵੀ ਐਡ ਆਉਂਦੀਆਂ ਹੁੰਦੀਆਂ ਨਾ ਮਤਲਬ ਕਿ ਹੈਗੀ ਆ ਡਿਮਾਂਡ ਉਹਦੀ ਵੀ
ਨਹੀਂ ਮੈਂ ਅੱਜ ਗਈ ਸੀ ਨਾ ਆਪਣੀ ਸ਼ੋਪ ਤੇ ਪੁੱਛਣ ਤੇ ਉਹ ਨਾ ਉਹ ਉਹਨਾਂ ਨੇ ਇਹੀ ਮੈਨੂੰ ਚੀਜ਼ ਕਹੀ ਤੇ ਉਹਨਾਂ ਨੇ ਫੇਿਰ ਮੈਂ ਉਹਨਾਂ ਤੋਂ ਗਈ ਸੀ ਲੈਣ ਉਹਨਾਂ ਨੇ ਤਾਂ ਮਹਿੰਗਾ ਹੀ ਬੜਾ ਦੱਸਿਆ ਜਦੋਂ ਫਿਰ ਮੈਂ ਔਨਲਾਈਨ ਦੇਖਿਆ ਔਨਲਾਈਨ ਤਾਂ ਉਸ ਤੋਂ ਵੀ ਸਸਤਾ।
ਅੱਛਾ ਜੀ।
ਫਿਰ ਮੈਂ ਕਿਹਾ ਔਨਲਾਈਨ ਹੀ ਬੰਦਾ ਮੰਗਵਾ ਲਵੇ
ਹਮ ਓਦਾਂ ਕਿੰਨੇ ਦਾ ਮਿਲਿਆ ਦੁਕਾਨ ਤੋਂ
ਓਦਾਂ ਮੈਨੂੰ ਦੁਕਾਨ ਤੋਂ ਮਿਲਿਆ ਸਾਢੇ ਛੇ ਸੌ ਰੁਪਏ ਦਾ। ਤੇ ਔਨਲਾਈਨ ਮੈਨੂੰ ਪੈਂਦਾ ਪਿਆ ਚਾਰ ਸੌ ਰੁਪਏ ਦਾ। ਨਹੀਂ-ਨਹੀਂ ਕੰਡੀਸ਼ਨਰ ਵੀ।
ਅੱਛਾ-ਅੱਛਾ ਠੀਕ ਆ।
ਓਦਾ ਮੈਨੂੰ ਨਲਾਈਨ ਚਾਰ ਸੌ ਰੁਪਏ ਦਾ ਪੈਂਦਾ ਪਿਆ।
ਫੇਰ ਏਦਾਂ ਚੀਜ਼ ਓਨਲਾਈਨ ਮੰਗਾਣੀ ਨੀ ਸੋਖੀ।
ਓਨਲਾਈਨ ਵੈਸੇ ਅੱਜਕੱਲ ਤੁਹਾਨੂੰ ਪਤਾ ਵੈਸੇ ਜ਼ਿਆਦਾਤਰ ਨਾ ਡਿਮਾਂਡ ਔਨਲਾਈਨ ਦੀ ਆ, ਸ਼ੋਪ ਤੇ ਜਾ ਕੇ ਕੋਈ ਵੈਸੇ ਨੀ ਖੁਸ਼ ਹੈਗਾ। ਇੰਨੀ ਧੁੱਪ ਚ ਤਾ ਓਦਾਂ ਹੀ ਨਹੀਂ।
ਹੂੰ ਇਹੀ ਹੈ ਕਿ ਔਨਲਾਈਨ ਚਲੋ, ਹੂੰ ਜ਼ਿਆਦਾ ਇਹਦਾ ਬਲਿਨਕਿੱਟ ਨਾ ਇਹ ਸਹੀ ਕਿਉਕਿ ਦਸ ਮਿੰਟ ਚ ਆ ਜਾਂਦਾ। ਜਿੱਦਾਂ ਮੀਸ਼ੋ ਵਗੈਰਾ ਹੋਗੇ ਇਹਨਾਂ ਤੇ ਥੋੜਾ ਟਾਈਮ ਲੱਗ ਜਾਂਦਾ।
ਤੇ ਪਰ ਇਹ ਆ ਵੀ ਉਹਨਾਂ ਨੇ ਹੁਣ ਜਿੱਦਾਂ ਪਹਿਲਾਂ ਥੋੜੇ ਟਾਈਮ ਪਹਿਲਾਂ ਇਹ ਨੀ ਰੌਲਾ ਪਿਆ ਹੋਇਆ ਸੀ ਵੀ ਪੈਟਰੋਲ ਵਗੈਰਾ ਬਹੁਤ ਮਹਿੰਗਾ ਹੋ ਗਿਆ।
ਹੂੰ ਹੂੰ ਹੂੰ
ਉਹਦੇ ਕਰਕੇ ਫੇਰ ਉਹਨਾ ਨੇ ਨਾ ਚੀਜ਼ਾਂ ਬਹੁਤ ਮਹਿੰਗੀਆਂ ਕਰ ਦਿੱਤੀਆਂ ਵਾ।
ਅੱਛਾ ਜੀ।
ਪਹਿਲਾਂ-ਪਹਿਲਾਂ ਪੈਟਰੋਲ ਪੰਪਾਂ ਤੇ ਬਹੁਤ ਉਹ ਹੁੰਦਾ ਸੀ ਨਾ ਰੌਲਾ ਪਿਆ ਹੋਇਆ ਸੀਗਾ। ਉਹਦੇ ਕਰਕੇ ਫੇਰ ਕੀ ਕਹਿੰਦੇ ਇਹ ਉਹ ਮਤਲਬ ਕਿ ਤੇਲ ਤੂਲ ਜਿੱਦਾਂ ਜ਼ਿਆਦਾ ਮਹਿੰਗਾ ਹੋ ਗਿਆ ਹੋਣਾ ਤੇ ਫਿਰ ਉਹਨਾਂ ਨੇ ਜ਼ਿਆਦਾ ਮਹਿੰਗਾ ਕਰ ਦਿੱਤਾ ਕੰਮ ਸਾਰਾ।
ਹਾਂ ਇਹ ਵੀ
ਹਰੇਕ ਚੀਜ਼ ਦਾ ਪ੍ਰਾਈਜ਼ ਵਧਾ ਦਿੱਤਾ ਵਾ।
ਹੂੰ ਦੇਖੋ ਸਾਲ, ਛੇ ਮਹੀਨੇ ਬਾਅਦ ਹਨਾ ਪ੍ਰਾਈਜ਼ ਘੱਟ ਵੱਧ ਹੁੰਦਾ ਹੀ ਹੈ ਮੈਂ
ਹਾਂ-ਹਾਂ ਉਹਨਾਂ ਨੇ ਤਾਂ ਮੈਨੂੰ ਲੱਗਦਾ ਮੇਰੇ ਖਿਆਲ ਸਾਲ ਵੀ
ਹਾਂ, ਹਾਂ
ਹੋਰ ਕੀ ਘਰਦੇ ਸੋ ਗਏ ਹਲੇ ਤਾਂ ਸੱਚੇ ਸੁੱਤੇ ਨੀ ਨਾ ਹੋਣੇ।
ਨਹੀਂ-ਨਹੀਂ ਹਜੇ ਓਦਾਂ ਲੰਮੇ ਪੈ ਗਏ ਆ ਫੋਨ ਵਗੈਰਾ ਆਪਣਾ ਦੇਖਦੇ ਆ।
ਸਹੀ ਹੈ ਰਾਤ ਨੂੰ ਪਰ ਠੰਡਾ ਲੱਗਦਾ ਪਿਆ ਓਦਾਂ। ਹੂੰ ਬਾਹਰ ਤਾਂ ਤੁਹਾਨੂੰ ਠੰਢਾ ਲੱਗਦਾ ਹੋਣਾ ਨਾ ਦਾਂ ਮੈਂ ਤਾਂ ਅੰਦਰ ਹੀ ਸੋਨੀ ਆ।
ਹਾਂ-ਹਾਂ ਬਸ ਸਹੀ ਹੁੰਦਾ ਮਤਲਬ ਕਿ ਠੰਡ ਥੋੜਾ ਟਾਈਮ ਲੱਗਣੀ ਥੋੜ੍ਹੀ ਗਰਮੀ ਦੀ ਜਿੱਦਾਂ ਗਰਮੈਸ਼ ਜੀ ਹੁੰਦੀ। ਬਾਰਾਂ ਕੁ ਵਜੇ ਤੋਂ ਬਾਰਾਂ ਤਾਂ ਫੇਰ ਹੋ ਜਾਂਦਾ ਸਹੀ।
ਇਹ ਆ ਫਿਰ ਚਲੋ ਠੀਕ ਆ ਹਾਲੇ ਤੱਕ ਵੀ ਮੌਸਮ ਮਤਲਬ ਕਿ ਇੰਨਾ ਉਹ ਨੀ ਹੈਗਾ ਉਬਾਲਾ। ਦੁਪਹਿਰੇ-ਦੁਪਹਿਰੇ ਹੁੰਦਾ ਚਲੋ।
ਇੱਕ ਸਾਡਾ ਥੋੜ੍ਹਾ ਏਦਾਂ ਹੁੰਦਾ ਨਾ ਸਿਰਫ਼ ਸਾਨੂੰ ਆਉਣ ਜਾਣ ਚ ਦਿੱਕਤ ਹੁੰਦੀ ਆ। ਤੇ ਬਾਕੀ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਸਹੀ ਨਿਕਲ ਜਾਂਦਾ।
ਹਾਂ ਇਹ ਤਾਂ ਹੈ।
ਫਿਰ ਤੇ ਇੱਕ ਆਉਣ ਜਾਣ ਤੇ ਮੁੰਨਾ ਹੈ ਉਹ।
ਆਣ-ਜਾਣ ਕਰਕੇ ਤਾਂ ਔਖਾ ਹੋ ਜਾਂਦਾ ਉਹੀ ਤਾਂ ਦਿੱਕਤ ਆ।
ਹਾਂ ਉਹੀ ਨਾ ਫਿਰ।
ਹੋਰ ਸੁਣਾਓ ਕਿੱਦਾਂ?
ਹੋਰ ਵਧੀਆ ਬਸ ਤੁਸੀਂ ਸੁਣਾਓ? ਤੁਸੀਂ ਨੀ ਗਏ ਅੱਜ ਸਲੂਨ ਤੇ?
ਸੈਲੂਨ ਤੇ ਗਈ ਸੀਗੀ ਸੈਲੂਨ ਤੇ ਬਸ ਏਦਾਂ ਹੀ ਆ ਨਾ ਫਿਰ ਹੁਣ ਕੰਮ ਹੈ ਨੀ ਆ। ਗਰਮੀ ਦੇ ਵਿੱਚ ਤਾਂ ਬੰਦਾ ਓਦਾਂ ਹੀ ਨੀ ਨਿਕਲ ਨਿਕਲ ਕੇ ਰਾਜੀ ਹੈਗਾ ਜੇ ਸ਼ਾਮ ਨੂੰ ਆਉਂਦਾ ਵੀ ਹੈ ਤਾਂ ਫੇਰ ਤੁਹਾਨੂੰ ਪਤਾ ਜਾਣ ਦਾ ਟਾਈਮ ਹੋ ਜਾਂਦਾ।
ਹੂੰ ਸਾਡੇ ਵੀ ਇਹੀ ਟਾਈਮ ਆ ਇਹੀ ਆ। ਕੰਮ ਹੈ ਹੀ ਨਹੀਂ। ਨਹੀਂ ਘੱਟ ਵੱਧ ਕਿਤੇ ਯਾਰ ਜੇ ਆਉਂਦੇ ਆ ਤਾਂ ਇਕੱਠੇ ਹੀ ਆ ਜਾਂਦੇ ਆ ਨਹੀਂ ਤਾਂ ਕੋਈ ਵੀ ਨੀ ਆਉਂਦਾ। ਫਿਰ ਸਾਂਭਣੇ ਔਖੇ ਹੋ ਜਾਂਦੇ।
ਅੱਛਾ ਜਦੋਂ ਵੈਸੇ ਇੱਕ ਗੱਲ ਦੇ ਦੇਖੀ ਜਾਵੇ ਜਦੋਂ ਅਸੀਂ ਨਿਕਲਦੇ ਹੁੰਦੇ ਹਾਂ ਨਾ ਜਦੋਂ ਸਾਡਾ ਟਾਈਮ ਹੋਏ ਜਾਂਦਾ ਛੁੱਟੀ ਦਾ ਆਦੋਂ ਜ਼ਿਆਦਾ
ਉਦੋਂ ਜ਼ਿਆਦਾ ਆਉਂਦੇ ਆ ਕਿਉਂਕਿ ਸ਼ਾਮ ਦੇ ਵੇਰੇ ਜਿਆਦਾ ਨਿਕਲਦੇ ਨਾ
ਵਾਰ ਹਾਂਜੀ ਹਾਂਜੀ ਇਹ ਤਾਂ ਹੈ ਇੱਕ ਅੱਧੀ ਵਾਰ ਨਿਕਲ ਕੇ ਆ ਹੀ ਜਾਣਾ ਦੇਖੋ ਉਹਨਾਂ ਨੇ
ਹਮ ਉਹ ਤਾਂ ਹੈ ਜਾ ਤਾਂ ਬੰਦਾ ਨਿਕਲ ਜਾਵੇ ਅੱਛਾ ਜੀ ਅੱਛਾ ਅੱਛਾ ਸ਼ਾਮ ਨੂੰ ਹੀ ਆਈ ਹੋਣੀ ਉਹ ਵੀ
ਸ਼ਾਮ ਨੂੰ ਹਾਂਜੀ ਹਾਂਜੀ ਸ਼ਾਮ ਸ਼ਾਮ ਨੂੰ ਜੈਸੇ ਇੱਕ ਅੱਧਾ ਨਿਕਲ ਆਉਂਦਾ ਵੈਸੇ ਬਹੁਤ ਕਿਤੇ ਘੱਟ ਮੈਂ ਕਹਿੰਦੀ ਥਰੈਡਿੰਗ ਲਈ
ਅੱਛਾ ਜੀ
ਫੇਸ਼ੀਅਲ ਤਾਂ ਮੈਂ ਕਹਿੰਦੀ ਹੈ ਹੀ ਨਹੀਂ ਨਾ ਹੁਦਾ ਤਾਂ
ਪਤਾ ਕੀ ਆ ਮਤ ਜਿੱਦਾਂ ਮਤਲਬ ਕੀ ਨਾ ਅੱਜ ਅੱਜ ਕੱਲ ਜਿੱਦਾਂ ਔਨਲਾਈਨ ਸਾਰਾ ਕੁੱਛ ਮਿਲ ਜਾਂਦਾ ਆ ਸਾਰੇ ਹਨਾ ਤੁਹਾਨੂੰ ਪਤਾ ਅੱਜ ਕੱਲ੍ਹ ਨੋਰਮਲੀ ਘਰਾਂ ਚ ਵੀ ਕਰ ਲੈਂਦੇ ਆ ਸਾਰੇ ਹਾਂ ਬਸ ਉੱਥੋਂ ਦੇਖ ਦੇਖ ਕੇ ਨਾ ਆਪਣਾ ਸਮਾਨ ਲੈ ਲੈ ਕੇ ਲੋਕੀ ਆਪ
ਆਪਣਾ ਇੱਕ ਦੂਸਰੇ ਦਾ ਕਰੀ ਜਾਂਦੇ ਆ ਤੇ ਨਾਲ ਦੂਸਰਿਆਂ ਨੂੰ ਫੜੀ ਜਾਂਦੇ। ਜਿਨਾਂ ਨੂੰ ਮੈਂ ਕਣੀ ਨਹੀਂ ਵੀ ਆਉਂਦਾ ਉਹ ਵੀ ਪਾਰਲਰ ਖੋਲ ਕੇ ਬੈਠੇ ਆ।
ਅੱਜ ਕੱਲ ਤਾਂ ਛੋਟੇ ਤੋਂ ਛੋ ਨਿਆਣਾ ਹੋਊਗਾ ਨਾ ਕੋਈ ਉਹਨਾ ਨੂੰ ਵੀ ਮੇਕਅਪ ਦੇ ਸਾਰੇ ਪ੍ਰੋਡਕਟ
ਸਹੀ ਕਿਹਾ ਹੈ ਹੋਰ-ਹੋਰ ਮੈਂ ਕਹਿੰਦੀ ਲੈ ਅੱਜ ਕੱਲ ਤਾਂ ਸਾਰਾ ਕੁਛ ਪਤਾ ਬੱਚਿਆਂ ਨੂੰ।
ਹੋਰ
ਹਮ
ਹੋਰ ਫਿਰ'ਬਸ ਵਧੀਆ।
ਵਧੀਆ ਹੀ ਚਾਹੀਦਾ।
ਹਮ ਹੈਲੋ ਕੁਛ ਨੀ' ਚਲੋ ਠੀਕ ਆ ਫਿਰ ਹੈ
ਹਾਂਜੀ ਦੀਦੀ ਠੀਕ ਆ ਫਿਰ ਓਕੇ-ਓਕੇ ਸਤਿ ਸ਼੍ਰੀ ਅਕਾਲ ਓਕੇ। ਓ